ਸਤਿ ਸ਼੍ਰੀ ਅਕਾਲ ਜੀ। ਹੋਰ ਜੀ
ਹਾਂਜੀ-ਹਾਂਜੀ ਬਸ ਵਧੀਆ ਤੁਸੀਂ ਸੁਣਾਓ।
ਹਾਂਜੀ ਵਧੀਆ ਜੀ। ਪਰਿਵਾਰ ਸਭ ਠੀਕ ਹੈ।
ਹੋਰ ਬਸ ਕੁਛ ਨੀ ਬਸ ਬੈਠੇ ਸੀ ਮੈਂ ਕਿ ਚਲੋ ਤੁਹਾਡੇ ਨਾਲ ਥੋੜ੍ਹਾ ਬਹੁਤ ਗੱਲਬਾਤ ਕਰਨੀ ਹੈ ਪੋਲਿਊਸ਼ਨ ਉੱਤੇ ਮੈਨੂੰ ਪਤਾ ਤੇ ਹੈਗਾ ਪੋਲਿਊਸ਼ਨ ਵੀ ਕਿੰਨਾ ਹੋਏ ਦਇਆ ਉਹਦੇ ਨਾਲ ਵੀ ਇੰਨੀ ਬੁਰੀ ਹਾਲਤ ਫੇਰ ਕਹਿੰਦੀ ਏ
ਏ ਤੇ ਹੈ ਬਹੁਤ ਪੋਲਿਊਸ਼ਨ ਹ। ਹੋਣ ਕਿ ਜਿੱਥੇ ਮਰਜੀ ਦੇਖਲੋ ਸੜਕਾਂ ਤੇ ਲੋਕਾਂ ਨੇ ਗਾਂਦ ਸੁੱਟਿਆ ਹੋਇਆ ਪਾਣੀ ਤੇ ਪਾਣੀ ਦੇਖਲੋ ਗੰਦਾ। ਹਵਾ ਤੇ ਹਵਾ ਦੇਖ ਲਓ। ਇਨਾ ਪ੍ਰਦੂਸ਼ਣ ਏ ਕੀ ਉਹਦੇ ਨਾਲ ਨਾ ਅੱਖਾਂ ਸੜਦੀ ਹੈ ਜਿਵੇਂ ਹਵਾ ਚ ਬਾਹਦ ਚਲੇ ਜਾਓ। ਅੱਖਾਂ ਖਾ ਸੜਦੀਆਂ ਸਾਹ ਲੈਣਾ ਔਖਾ ਹੋ ਜਾਂਦਾ ਇੰਨਾ ਪ੍ਰਦੂਸ਼ਣ ਹੋਇਆ ਪਇਆ।
ਬਿਲਕੁਲ-ਬਿਲਕੁਲ ਸਾਡੇ ਤਾਂ ਇੱਥੇ ਇੰਨੀ ਬੁਰੀ ਹਾਲਤ ਹੈ ਕਿਉਂਕਿ ਸਾਡੇ ਥੋੜਾ ਫੈਕਟਰੀ ਏਰੀਆ ਆ। ਤੁਹਾਨੂੰ ਪਤਾ ਫੈਕਟਰੀ ਏਰੀਆਂ ਦੇ ਨਾਲ ਕਿਵੇਂ ਧੂੰਆਂ ਬਾਹਰ ਨਿਕਲਦਾ ਹੈ ਧੂੰਏ ਦੇ ਨਾਲ ਡਸਟ ਵ ਅਲੱਗ ਤੋਂ ਪੈਣੀ ਉਹਦੇ ਨਾਲ ਵੀ ਥੋੜ੍ਹੀ ਜਿਹੀ ਦਿੱਕਤ ਹੋ ਜਾਂਦੀ ਹੈ ਉਹਨਾਂ ਤੋਂ ਸਮਝ ਨੀ ਆਂਦਾ। ਮੈਂ ਕਿਹਾ ਦੇਖੋ ਅਸੀਂ ਦੇਖੋ ਲੋਕ ਅੱਸੀਂ ਲੋਕ ਹੀ ਆਪਣੇ ਇਨਵੋਲਵ ਮੈਂਟ ਨੂੰ ਵੀ ਗੰਦਾ ਕਰਦੇ ਹਾਂ ਹਨਾ ਦੇਖੋ ਪਲੂਸ਼ਨ ਸਾਰਾ ਹੋਏਗਾ ਹਾਂਜੀ ਹਾਂਜੀ ਹਵਾ ਚ ਵੀ ਦਿੱ ਦਿੱਕਤ ਆ ਜਾਂਦੀ ਹੈ ਹਵਾ 'ਚ ਦੇਖੋ ਔਰ ਜਿਵੇਂ ਮਤਲਬ ਜਿਹੜਾ ਧੂੰਆਂ ਗੰਦਾ ਤੂੰ ਹੋ ਹਵਾ ਚ ਮਿਕਸ ਹੋਣਾ ਦੇਖੋ ਸਾਹ ਤਾਂ ਅਸੀਂ ਲੈਣੇ ਹਨਾ ਦਿੱਕਤ ਸਾਨੂੰ ਹੋਣੀ ਨਾ ਫਿਰ ਕਈ ਕਈ ਤੂੰ ਸੁਣਿਆ ਵੀ ਹੈਗਾ ਕਿ ਗੰਦਾ ਧੂੰਆਂ ਚਲੇ ਗਿਆ ਨਾਲ ਇਨਫੈਕਸ਼ਨ ਹੋ ਗਈ ਹੈ ਬਿਮਾਰ ਹੋ ਗਏ ਨੇ ਕੁਛ ਚੀਜ਼ਾਂ ਨੇ ਬੜਾ ਚੱਕਰ ਪੈਂਦਾ ਵ ਤੁਹਾਡੇ ਹੈਗੇ ਉਹ ਸਾਈਡ ਕਿ ਨਹੀਂ
ਸਾਡੇ ਇਨਾ ਨੀ ਹੈ ਕਿਉਂਕਿ ਸਾਡੇ ਇਨਾ ਨੀ ਹੈ ਮਗਰ ਹੈ ਸਾਡੇ ਧਰਬ ਤੇ ਕੀ ਕਰਦੇ ਕਈ ਲੋਕ ਹੁੰਦੇ ਨਾ ਜਿਵੇਂ ਪੂਰਾ ਜਿੱਥੇ ਹੋਇਆ ਉੱਥੇ ਸੁਖਦਾ ਉਹ ਹੈ ਇਹ ਚੀਜ਼ਾਂ ਬਹੁਤ ਹੈ ਜ ਦੇਖੋ ਕੋਈ ਰ ਇੰਨੇਨੇ ਬੰ ਬੰਦਦੇ ਤੇ ਲੱਗੇ ਹੁੰਦੇ ਉਹ ਹੁੰਦਾ ਚੀਜ਼ਾਂ ਬਹੁਤ ਗੰਦੀਆਂ ਲੱਗਦੀਆਂ ਪਤਾ ਕੀ ਇਹਦੇ ਨਾਲ ਨਾ ਜਿਹੜਾ ਆਪਣਾ ਆਸ ਪਾਸ ਇਹ ਬੜਾ ਗੰਦਾ ਲੱਗਦਾ ਇਹਦੇ ਨਾਲ ਆਪਣੀ ਰਪਟ ਖਰਾਬ ਹੁੰਦੀ ਹੈ
ਹਾਂਜੀ ਹਾਂਜੀ ਬਿਲਕੁਲ ਆ
ਉਹ ਤੇ ਹੈ ਨਾ ਕੋਈ ਆਇਆ ਕਿ ਅਗਲਾ ਇਨਾ ਦੇ ਇਦਣ ਕਰ ਨ ਪਿਆ ਉਹ ਨਾ ਅੱਛਾ ਨੀ ਲੱਦਾ ਕਈ ਲੋਕ ਕੀ ਕਰਦੇ ਨੇ ਕੂੜੇ ਵਾਲੇ ਪੈਸੇ ਦੇਣ ਦੀ ਬਜਾਏ ਨਾ ਆਪ ਹੀ ਪੂਰਾ ਜਿਵੇਂ ਕਿਸੇ ਜਗ੍ਹਾ ਤੇ ਖਾਲੀ ਜਗ੍ਹਾ ਦੇਖਣਗੇ ਉੱਥੇ ਸੁੱੱਕ ਦਿੰਦੇ ਨੇ ਉਹਦੇ ਨਾਲ ਪਤਾ ਕੀ ਹੈ ਤੋਂ ਲੰਘਣਾ ਹੀ ਔਖਾ ਹੋ ਜਾਂਦਾ ਫਿਰ ਤੁਡੂੰ ਪਲ ਜਾਨਵਰ ਇਨੇ ਕੁੱਤੇ ਵਗੈਰਾ ਫੇਿਰ ਉਹ ਲੱਗਦੇ ਆ ਡ ਲੱਗਦੇ ਕਿਤੇ ਪਤਾ ਨਾ ਪੈ
ਹਾਂਜੀ ਹਾਂਜੀ ਨਾਲੇ ਦੇਖੋ ਪਤਾ ਵੀ ਨੀ ਲੱਗਦਾ ਚੀਜ਼ਾਂ ਜ਼ਿਆਦਾ ਜਿਵੇਂ ਆਪਾਂ ਦੇਖੋ ਜਿੱਥੇ ਇੱਕ ਵਾਰੀ ਗੱਲ ਸੁੱਟਣਾ ਉੱਥੇ ਤੁਸੀਂ ਪੂੜਾ ਸੁੱਟੀ ਜਾਓਗੇ ਕੂੜਾ ਸੁੱਟੀ ਜਾਓਗੇ ਉਥੋਂ ਦੀ ਪੋਲਿਊਸ਼ਨ ਹੀ ਬਣਦਾ ਆ ਹਨਾ ਗੰਦਗੀ ਗੰਦ ਹਾਂਜੀ ਗੰਦਗੀ ਦੇ ਨਾਲ ਤੁਹਾਡੇ ਦੇਖੋ ਜਮਸ ਪੈਦਾ ਹੁੰਦੇ ਨੇ ਅਤੇ ਉਹੀ ਤੁਹਾਡੇ ਫਿਰ ਬਾਅਦ 'ਚੋਂ ਸਮੈਲ ਜਿਵੇਂ ਹਨਾ ਫੈਲਦੀ ਇੱਕ ਗੰਦੀ ਚੀਜ਼
ਬਿਮਾਰੀਆਂ ਫੈਲਦੀਆਂ ਨੇ ਬਿਮਾਰੀਆਂ ਫੈਲਦੀੀਆਂ ਕਿੰਨੀਆਂ ਪਤਾ ਕਿੰਨਾ ਮਰਾ ਹਾਲਦਾ ਕਈ ਵਾਰ ਕਈ ਵਾਰ ਪਤਾ ਕਿਂ ਕਈ ਵਾਰ ਇ ਜ ਹਵਾ ਚੱਲਦੀ ਹੈ ਨਾ ਉਹ ਸਾਰੀ ਹੁੰਦੀ ਜਿਹੜੀ ਬਦਬੂ ਸਾਰੀ ਕਾਮ ਹੈ ਜੀ ਆਨਾ ਪੈਂਦਾ ਪਤਾ ਕੀ ਆ ਸਾਰੇ ਕੋਈ ਹੋਨਿਆ
ਹਾਂਜੀ- ਹਾਂਜੀ ਇਹ ਵੀ ਗੱਲ ਹੈਗੀ ਹੈ ਨਾਲੇ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਹਮੇਸ਼ਾ ਪਲੂਸ਼ਨ ਦੇ ਵਿੱਚ ਹੀ ਇਫੈਕਟ ਪਏਗਾ। ਹਰ ਇੱਕ ਚੀਜ਼ ਦੇ ਵਿੱਚ ਪੋਲੁਸ਼ਨ ਹੁੰਦਾ ਦੇਖੋ ਵਾਟਰ ਦੇ ਵਿੱਚ ਵੀ ਪੋਲੂਸ਼ਨ ਹੈਗਾ ਨੋਇਸ ਚੀ ਵੀ ਪੋਲੂਸ਼ਨ ਹੈਗਾ, ਲੈਂਡ ਤੇ ਵੀ ਪੋਲਿਊਸ਼ਨ ਸ਼ਨ ਹੈਗਾ ਹਰ ਪਾਸੇ ਪੋਲਿਊਸ਼ਨ ਹੈਗਾ।
ਸਾਰੇ ਪਾਸੇ ਹੀ ਹੈ। ਹੁਣ ਕਈ ਲੋਕ ਕਿੰਨੇ ਹੋਰੰਨ ਵਜਾਂਦੇ ਨੇ। ਹ ਹਮ ਚ ਜਾਂਦੇ ਨੇ ਬਿਨਾਂ ਮਤਲਬ ਟ੍ਰੈਫਿਕ ਹੁੰਦੀ ਜਿੱਥੇ ਵਲ ਜਾਈ ਜਾਂਦੇ ਨੇ ਕਿੰਨਾ ਨੁਕਸਾਨ ਹੀ ਹੈ ਕਿੰਨਾ ਕਿਵੇਂ ਕੰਨ ਬੰਦ ਕਰ ਲੈਂਦੇ ਆ ਹ ਏਨਾ ਬੰਦਾ ਤੰਗ ਆ ਜਾਂਦਾ ਕਿ ਹਾਂਜੀ ਬਸ ਕਰੋ ਦੋ ਮਿੰਟ ਲੇਟ ਹੋ ਜਾਂ ਗੇ ਕੋਈ ਨਹੀ ਏਹ ਹਾਂ ਬਹੁਤ ਹੀ ਮੈਨ ਉਹਦਾ ਵੈਸੇ ਹੀ ਮਨ ਕਰ ਪਿਆ ਵੈਸੇ ਹੁੰਣ ਮੈਂ ਕੀ ਆਈ ਮੈਂ ਮੈਂ ਕੀ ਕਰਾਂ, ਉਹ ਵਾਂ ਇੰਨਾ ਬੁਰਾ ਹਾਲ ਹੁੰਦਾ ਕਈ ਹੁਣ ਗਾਣੇ ਜ ਚੂਚੀ ਲਵਾ ਕੇ ਜਾਣਗੇ, ਕਰਨਗੇ ਉਹ ਕਿੰਨਾ ਕਿਵੇਂ ਰਾਤ ਵੇਲੇ ਸੁ ਹੁੰਦਾ ਬੰਦਾ ਤੇ ਕਈ ਵਾਰ ਕੋਈ ਗੱਡੀ, ਕਾਰ ਲਂਗੇ ਇੰਨੀ ਉੱਚੀ ਆਵਾਜ਼ ਹੁੰਦੀ ਹੈ ਕਿ ਬੰਦਾ ਡਰ ਹੀ ਜਾਂਦਾ ਇਕਦਮ ਤਾਂ। ਉਹ ਨੀਂਦ ਹੀ ਖਰਾਬ ਹੋ ਜਾਂਦੀ ਏ, ਫਿਰ ਦੁਬਾਰਾ ਨੀਂਦ ਨੀਂਦ ਨੀ ਆਉਂਦੀ।
ਬਿਲਕੁਲ -ਬਿਲਕੁਲ ਇੱਕ ਤਾਂ ਗੱਲ ਇਹ ਵੀ ਹੈਗੀ ਆ, ਦੇਖੋ ਜਿਵੇਂ ਤਾਂ ਅਸੀਂ ਕਿਵੇਂ ਬਾਹਰ ਜਾਂਨੇ ਆ ਹੈਣਾ ਕਿਵੇਂ ਬੀਚ ਵਗੈਰਾ ਤੇ ਜਾਂਨੇ ਆਂ ਜਦੋਂ ਬੀਚਾਂ ਤੇ ਜਾਨੇ ਆਂ, ਤੁਸੀਂ ਦੇਖੇਆ ਹੋਣਾ ਲੋਕ ਕਿ ਕਈ ਗੰਦ -ਗੁੰਦ ਖਾ ਕੇ, ਉੱਥੇ ਹੀ ਰਹਿ ਪਸ ਉਹਦਾ ਉਦੋਂ ਹੀ ਉੱਥੇ ਹੀ ਸਭ ਕੁੱਛ ਛੁੱਟ ਦਿੰਦੇ ਨੇ ਦੇਖੋ ਉਹ ਵੀ ਚੀਜ਼ ਤਾਂ ਗ਼ਲਤ ਹੈ ਨਾ
ਹੁਣ ਰਸਤੇ ਵਿੱਚ ਕੋਈ ਕੋਈ ਚੀਜ਼ ਕਰਨਾ ਜਾ ਰਿਹਾ ਨਾ। ਕਿਤੇ ਵੀ ਦੇਖ ਲੋੋ ਗੱਲਲੀ ਸਾਰਾ ਘਮਣ ਕਿਤੇ ਵੀ ਦੇਖ ਲ ਕਈ ਵਾਰ ਕੋਈ ਖਾਦਾ ਉੱਥੇ ਹੀ ਚੁੱਕ ਕੇ ਸੁੱਟ ਦੇਣਗੇ ਬ ਪਕੌੜੀ ਪੀ ਰਿਹਾ ਤਾਂ ਉਹਦੀ ਬਹੁਤ ਸੁੱਟ ਦੇਣਗੇ ਜੇ ਕੁਛ ਖਾ ਰਹੇ ਹੋ ਇਹਂ ਕੀ ਹੋਈ ਸਾਹਿ ਹੋੋ ਕੋਈ ਕਿਸੇ ਦਾ ਦਾ ਘਰ, ਕਿਸੇ ਦਾ ਕੀ ਆ, ਉੱਥੇ ਗੰਦਗੀ ਹ
ਹਾਂਜੀ -ਹਾਂਜੀ ਬਿਲਕੁਲ ਦੇਖੋ, ਇਹੀ ਮੈਂ ਤੁਹਾਨੂੰ ਇਹੀ ਤਾਂ ਕਹਿ ਰਹੀ ਹਾਂ ਗੰਦ ਪਾਉਣ ਵਾਲੇ ਵੀ ਅਸੀਂ ਹ ਉਦਾਹਰਣ ਵੇਲੇ ਵੀ ਅਸੀਂ, ਆਂ- ਆਪਣੇ ਇਨਵਾਰਮੈਂਟ ਨੂੰ ਵੀ ਸਮਝਾਉਣ ਵਾਲੇ ਵੀ ਸ ਨਹੀਂ ਗ਼ਲਤ ਚੀਜ਼ਾਂ ਨਹੀਂ ਕਰਨੀਆਂ, ਉਹ ਵੀ ਕਰਨ ਵਾਲੇ ਅਸੀਂ ਹਾਂ, ਦੇਖੋੁਣ ਕਿੰਨਾ ਸਾਡੇ ਪੋਲਿਊਸ਼ਨ ਲਈ ਉਹਨੂੰ ਰੋਕਣ ਲਈ, ਸਾਨੂੰ ਮਤਲਬ ਸਾਹ ਲੈਣ ਦੇ ਵਿੱਚ ਕਿੰਨੀ ਦਿੱਕਤ ਹੁੰਦੀ ਹੈ।
ਉਹ ਤਾਂ ਹੈ ਬ ਬਾਰੀਆਂ ਕਿੰਆਂ ਪੈ ਰਹੀਆਂ ਨੇ ਕਿੰਨੀਆਂ ਬੁਮਾਰੀਆਂ ਮਤ
ਹਾਂਜੀ। ਹੁਣ ਇਹਦੇ 'ਚ ਸਾਨੂੰ ਕੀ ਬਣਦਾ ਆ, ਸਾਡੇ ਕੋਲ ਜਿੰਨਾ ਹੋ ਸਕੇ ਅਸੀਂ ਗ੍ਰਰੀਨ ਪਲਾਂਟਸ ਲਗਾਏ ਹੈ ਨਾ। ਹਰਿਆਲੀ ਜਿੰਨੀ ਹੋ ਸਕੇ। ਕਿ ਅਸੀਂ ਕਰੀਏ, ਕੀ ਹੈ ਕਿ ਉਹਦੇ ਨਾਲ ਸਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਨਹੀਂ ਆਏਗੀ। ਸਾਨੂੰ ਕੋਈ ਪਰੇਸ਼ਾਨੀ ਨਹੀਂ ਰਹੀਗੀ,।
ਕੱਟ- ਕੱਟ ਕੇ ਇੰਨਾ ਪ੍ਰਦੂਸ਼ਣ ਕਰ ਪਿਆ, ਕਿ ਗਰਮੀ ਕਿੰਨੀ ਵੱਧ ਗਈ ਹੈ।
ਹਾਂਜੀ।
ਕਿੰਨਾ ਗਰਮੀ ਵੱਧ ਗਈ ਆ ਉਹੀ ਹੈ ਨਾ। ਕਿਉਂਕਿ ਬੈਲੇੈਂਸ ਨਹੀਂ ਮੰਣ ਰਿਹਾ
ਹਾਂਜੀ ਹਾਂਜੀ ਬਿਲਕੁਲ ਬੈਲਂਸ ਨਹੀਂੀ ਹੋ ਰਿਹਾ ਸਮਝ ਨਹੀ ਆ ਰਿਹਾ ਤੁਹਾਨੂੰ ਪਤਾ ਸਾਡੇ ਸਾਡੇ ਇੱਥੇ ਤਾਂ ਪਾਣੀ ਇੰਨਾ ਗੰਦਾ ਆ ਰਿਹਾ ਨਾ ਦੇਖੋ ਪਾਣੀ 'ਚ ਵੀ ਪੋਲਿਊਸ਼ਨ ਹੁੰਦਾ ਆ ਪਾਣੀ ਗੰਦਾ ਆਉਣਾ ਠੀਕ ਹੈ ਚਲੋ ਜਿੱਥੋਂ ਪਾਣੀ ਆ ਰਿਹਾ ਉਹਨਾਂ ਨੇ ਤੇ ਆਪਣਾ ਫਿਲਟਰ ਕਰਕੇ ਪਾਣੀ ਸਾਨੂੰ ਦੇਣਾ ਪਰ ਸਾਡੇ ਬਿਲਕੁਲ ਜਦੋਂ ਅੱਗੇ ਤੱਕ ਪਾਣੀ ਪਹੁੰਚਣਾ ਏ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਹਾਂ ਬ ਪਾਣੀ ਜਦੋਂ ਅਸੀਂ ਭਰਨਾ ਹੈ ਪਾਣੀ ਦੇ ਗੰਦਾ ਆ ਰਿਹਾ ਨਾ ਹੁਣ ਗੰਦਾ ਪਾਣੀ ਤਾਂ ਅਸੀਂ ਚੱਕਦਮ ਪੀ ਨਹੀਂੀ ਸਕਦੇ ਉਹ ਪੀਵਾਂਗੇਸੀ ਤਾਂ ਬਿਮਾਰ
ਹੋ ਬੈਠਹੀ ਹੈ ਹਮ ਖਾਲ ਤਾਂ ਹੈਗੀ ਪਾਣੀ ਤੋਂ ਤਾਂ ਮੇਨ ਸਭ ਤੋਂ ਜਿਆਦਾ ਬਿਮਾਰੀ ਫੈਲਦੀ ਹੈ ਪੇਟ ਦੀ ਬਿਮਾਰੀੇਈ ਬਿਮਾਰੀ ਪਿਆਣੀ ਦੇ ਫੈਲ ਜੇ ਪਾਣੀ ਤਾਂ ਬੰਦੇ ਨੇ ਪੀਣਾ ਹੀ ਪੀਣਾ ਪਾਣੀ ਤਾਂ ਇਹ ਨਾ ਆਪਣੀ ਮੁੱਖ ਜ਼ਰੂਰਤ
ਹਾਂਜੀ ਹਾਂਜੀ ਦੇਖੋ ਮੈਂ ਉਹੀ ਤਾਂ ਕਹਿ ਰਹੀ ਹਾਂ ਮਤਲਬ ਸਾ ਅੱਜ ਸਾਡੇ ਪਾਣੀ ਐ ਮੈਂ ਕਿਹਾ ਚੱਲ ਮੈਂ ਪਾਣੀ ਭਰਦੀ ਹਾਂ ਤਾਜ਼ਾ ਫਟਾਫਟ ਮੈਂ ਫਟਾਫਟ ਗਈ ਰਸੋਈ ਦੇ ਵਿੱਚ ਮੈਂ ਪਾਣੀ ਭਰਨ ਲੱਗੀ ਬੋਟਲ ਹੀ ਰੱਖੀ ਅਚ ਮ ਵ ਚੱਲ ਪ ਬੋਟਲ ਚ ਪਤਾ ਲੱਗ ਜੂਗਾ ਪ੍ਰੈਸ਼ਰ ਚ ਪਏਗਾ ਨਾ ਪਾਣੀ ਤੇ ਮੈਂ ਬੋਟਲ ਨਾ ਦੋ ਮਿੰਟ ਿੱਟਾ ਸ ਰੱਖਦਾ ਤੁਸੀਂ ਮੰਨੋਗੇ ਝੂਠ ਮੈਂ ਬੋਟਲ ਨੂੰ ਬਾਅਦ ਜੋ ਦੇਖਿਆ ਥੱਲੇ ਇੰਨੀ ਜਿਵੇਂ ਮਿੱਟੀ ਗਾਰ
ਅੱਛਾ
ਉਵੇਂ ਦੀ ਹੋ ਗਈ ਹਾਂਥ ਉੱਪਰ ਪਾਣੀ ਪਾਣੀ ਸਾਫ਼ ਆ ਕੇ ਥੱਲੇ ਪਾਣੀ ਮਿੱਟੀ ਹੋ ਗਈ ਮੈਂ ਕਿਹਾ ਦੇਖੋ ਇਹੀ ਅਸੀਂ ਪੀਣਾ ਤੇ ਇਹਦੇ ਨਾਲ ਹੀ ਸਾਨੂੰ ਫਰ ਪੇਟ ਖ਼ਰਾਬ ਸਾਨੂੰ ਕਦੀ ਕੁਛ ਤੇ ਕਦੀ ਕੁਛ
ਹ ਉਹ ਤਾਂ ਹੈ ਹੀ ਆ ਫ ਬਿਮਾਰੀਆਂ ਲਗਦੀਆਂ ਨੇ ਹੋਏ ਨਾ ਫੈ ਹੈ ਨਾ ਮਤਲਬ ਕਰੇਗੀ ਹੁਣ ਕਿਹਨੂੰ ਭਾਵੇ ਮ ਹੈਾ ਕੀ ਕਵੇ
ਹਾਂਜੀ ਹਾਂਜੀ ਹਾਂਜੀ ਦੇਖੋ ਉਹੀ ਤਾਂ ਮੈਂ ਕਹਿ ਰਹੀ ਹਾਂ ਅਸੀਂ ਫਿਰ ਤਾਂ ਮੈਂ ਫਿਰ ਕੀ ਕੀਤਾ ਮੈਂ ਫਿਰ ਪਾਣੀ ਮਤਲਬ ਜਿਵੇਂ ਪੀਣਾ ਬੋਟਲਸ ਵਿੱਚ ਹਨਾ ਫ਼ਿਰ ਮੈਂ ਉਹਨੂੰ ਕੀ ਕੀਤਾ ਥੋੜੇ ਪਾਣੀ ਨੂੰ ਨਾ ਮੈਂ ਬੋਆਇਲ ਕਰ ਲਿਆ ਬੋਇਲ ਕਰਕੇ ਫਿਰਤੀ ਮੈਂ ਠੰਡਾ ਹੋਇਆ ਫਿਰ ਮੈਂ ਬੋਡੀ ਪਾ ਕੇ ਫੇਿਰ ਮੈਂ ਫਰਿੱਜ ਚ ਰੱਖੀ ਦੇਖੋ ਬੱਚਿਆਂ ਨੇ ਪੀਣਾ ਮੇਨ ਗੱਲ ਤਾਂ ਬੱਚਿਆਂ ਦਾ ਹੀ ਇਫੈਕਟ ਪਦਾ ਨਾ
ਕਰਦੇ ਵਡਿਆਂ ਦੇ ਵੀ ਤਾਂ ਕਰਦਾ ਹੀ ਏ।
ਹਾਂ ਵੱਡਿਆਂ ਨੂੰ ਵੀ ਕਰਦਾ ਬਟ ਬੱਚੇ ਨੂੰ ਜਲਦੀ ਕੈਚ ਕਰਦਾ ਨਾ ਇਨਫੈਕਸ਼ਨ।
ਜੀ ਮੈਂ ਤਾਂ ਹੀ ਸੋਚ ਰਹੀ ਸੀ ਮੈਂ ਕਿਹਾ ਚਲੋ ਨਾ ਅਸੀਂ ਹੁਣ ਮੀਨਸ ਲੋਕਾਂ ਨੂੰ ਥੋੜ੍ਹਾ ਜਿਹਾ ਅਵੇਅਰ ਕਰੀਏ। ਲੋਕਾਂ ਨੂੰ ਦੱਸਿਏ ਕਿ ਹਾਂ ਬਈ ਸਾਨੂੰ ਪੋਲਿਊਸ਼ਨ ਨੂੰ ਕਿਵੇਂ ਸਾਫ਼ ਰੱਖਣਾ ਹੁੰਦਾ ਹੈ ਹਰ ਇੱਕ ਚੀਜ਼ਾਂ ਨੂੰ ਕਿਵੇਂ ਸਾਫ਼ ਰੱਖ
ਇਸ ਬਾਰੇ ਹਮ।
ਬਹੁਤ ਜ਼ਰੂਰੀ ਹੈ ਮ ਲੋਕਾਂ ਨੂੰ ਦੱਸਣਾ ਮੈਂ ਤਾਂ ਹੀ ਸੋਚ ਰਹੀ ਸੀ ਕਿ ਅਸੀਂ ਨਾ ਇੱਕ ਕਮਿ ਕਮਿਊਨਿਟੀ ਟਾਈਪ ਬਣਾਉਣੇ ਹਾਂ। ਗਰੁੱਪ ਜਿਹਾ ਬਣਾ ਲੈਂਦੇ ਹਾਂ ਆਪਣਾ ਸਾਬ ਮੈਂ ਤਾਂ ਹੀ ਤੁਹਾਨੂੰ ਮਤਲਬ ਕੋਲ ਕੀਤੀ। ਤਾਂ ਜੇ ਮੈਂ ਚਲੋ ਤੁਹਾਡੇ ਥੋੜ੍ਹੀ ਜਿਹੀ ਰਾਇ ਲੇ ਇਹ
ਹਾਂਜੀ ਹਾਂਜੀ ਨਹੀਂ ਮੇਰੇ ਵੀ ਮੇਰੇ ਵੀ ਧਿਆਨ ਵੀ ਜਿਹੜੇ ਲੋਕ ਹੈਗੇ ਨੇ ਮੇਰੇ ਵੀ ਨਾਲ ਦੇ। ਉਹਨਾਂ ਸਾਰਿਆਂ ਨੂੰ ਦੱਸਾਂਗੀ ਫੇਰ ਮੈਂ ਉਹਨਾਂ ਨੂੰ ਗੀ ਆਪਾਂ ਤੁਸੀਂ ਬਣਾਓਗੇ ਮੈਂ ਤੁਹਾਨੂੰ ਸਾਰੇ ਨੰਬਰ ਵਗੈਰਾ ਦੱਸਾਂਗੀ ਤੁਸੀਂ ਕਰਨਾ ਉਹਨਾਂ ਨੂੰ।
ਹਾਂ ਹਾਂ ਕੋਈ ਉਹ
ਸਾਰਿਆਂ ਨੂੰ ਬੁਲਾ ਲਵਾਂਗੇ ਕਿਸੇ ਦਿਨ ਨਾ ਬੁਲਾ ਕੇ ਇਕੱਠੇ ਬੈਠ ਕੇ ਗੱਲਬਾਤ ਕਰ ਲਾਂਗੇ।
ਹਾਂਜੀ ਹਾਂਜੀ। ਚਲੋ ਉਹ ਤੇ ਕੋਈ ਗੱਲ ਨਹੀ ਅਸੀਂ ਕਰ ਲਵਾਂਗੇ ਇਕੱਠੇ ਸਾਰੇਆਂ ਨੂੰ ਦੇਖੋ ਲੋਕਾਂ ਨੂੰ ਹੈ ਹੁਣ ਹੁਣ ਅਗਰ ਪਤਾ ਲੱਗ ਜਾਏਗਾ ਨਾ ਤੇ ਬਹੁਤ ਵਧੀਆ ਗੱਲ ਹੈ ਤੇ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਹੁਣ ਦੇ ਜਿਹੜੇ ਜਨਰੇਸ਼ਨ ਦੇ ਬੱਚੇ ਆ ਨਾ। ਉਹਨਾਂ ਨੂੰ ਵੀ ਬਾਰੇ ਦੱਸਣਾ ਬਹੁਤ ਜ਼ਰੂਰੀ ਆ। ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਲਾਂਟਸ ਲਗਾਉਣੇ ਚਾਹੀਦੇ ਨੇ। ਸਾਨੂੰ ਏਡੀ ਗੰਦਗੀ ਨਹੀਂ ਫੈਲਉਣੀ ਚਾਹੀਦੀ ਭਾਵੇਂ ਉਹ ਹਵਾ ਹੈ ਭਾਵੇਂ ਉਹ ਪਾਣੀ ਹੈ ਭਾਵੇਂ ਉਹ ਸ਼ੋਰ ਏ ਕੁਛ ਵੀ ਹਰ ਇੱਕ ਚੀਜ਼ ਦੇ ਨਾਲ ਬਹੁਤ ਇਫੈਕਟ ਟ ਪੈਂਦਾ ਹੈ।
ਨਹੀਂ ਨਹੀਂ ਹੁਣ ਮ ਹੁਣ ਪੋਦੇ ਵਗੈਰਾ ਜ਼ਰੂਰ ਲਗਾਉਣੇ ਚਾਹੀਦੇ ਨੇ। ਕਿਉਂਕਿ ਇੱਕ ਤਾਂ ਦੇ ਆਕਸੀਜਨ ਵੀ ਕਿੰਨੀ ਘੱਟਦੀ ਹੈ ਪੌਦਿਆਂ ਕਰਕੇ ਅ ਅੱਜ ਪਹਿਲੇ ਕਦੀ ਸੁਣਿਆ ਸੀ ਆਪਾਂ ਕਿਸੇ ਦੀ ਆਕਸੀਜਨ ਇਨੀ ਘਟਦੀ ਅੱਜ ਕੱਲ ਜਿਹਨੁ ਉਹ ਅਕਸੀਜਨ ਪਾ ਹੋ ਗਿਆ ਪਿੱਛੇ ਕਿੰਨਾ ਹੋ ਗਿਆ ਸੀਗਾ ਕਿੰਨੇ ਲੋਕ ਬਿਮਾਰ ਹੋ ਰਏ ਸੀ ਤੇ ਇਹਵੇਂ ਨਾ ਜਿੰਨੀ ਦੇਰ ਆਪਾਂ ਨੂੰ ਦੇਖੋ ਪੌਦੇ ਆ ਲਗਾਉਣੇ ਚਾਹੀਦੇ ਤਾਂ ਕਿ ਸਾਡੇ ਸਾਰਾ ਸਾਹ ਲੈਣਾ ਵੀ ਸੁੱਖ ਹੋ ਸਕੇ ਸਾਨੂੰ ਸਾਨੂੰ ਤਾਜ਼ੀ ਹਵਾ ਮਿਲੇ ਤਾਂ ਸਭ ਕੁਛ ਅਸੀਂ ਆਰਾਮ ਨਾਲ ਆਪਣਾ ਕਰ ਸਕੀਏ ਜਾ ਸਕੀ ਹੈ ਤਾਂ ਹੀ ਆਪਾਂ ਖੁੱਲੇ ਵਾਤਾਵਰਨ ਚ ਘੁੰਮ ਸਕਾਂਗੇ ਜਸਾ ਕੁਛ
ਹਾਂਜੀ ਹਾਂਜੀ ਉਹ ਵੀ ਦੇਖੋ ਜ਼ਰੂਰੀ ਆ ਨਾ ਸਾਨੂੰ ਉਹੀ ਚੀਜ਼ਾਂ ਸਾਰੀਆਂ ਆਪਣੇ ਆਪ ਕਰਨਾ ਕਿ ਸਾਨੂੰ ਕੋਈ ਦਿੱਕਤ ਨਾ ਆਏ ਨਾ ਸਾਨੂੰ ਕੋਈ ਪਰੇਸ਼ਾਨੀ ਨਾ ਆਏ ਬਟ ਇਹੀ ਚੀਜ਼ ਲਈ ਬਾਕੀ ਚਲੋ ਕੋਈ ਗੱਲ ਨਹੀਂੀ ਤੁਹਾਨੂੰ ਮੈਂ ਸਾਰਾ ਵਟਸਐਪ ਕਰ ਦਿੰਦੀ ਹਾਂ ਕਦੋਂ
ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਮੈਂ ਕੋਈ ਨੀ ਹਾਂਜੀ ਜ਼ਰੂਰ ਜ਼ਰੂਰ ਠੀਕ ਹੈਏ ਜੀ ਸ ਸਤਿ ਸ਼੍ਰੀ ਅਕਾਲ ਜੀ ਬਹੁਤ ਬਤ ਵ ਹਾਂ ਹਾਂਜੀ